ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਆ ਵਧੀਆ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ
ਬਸ ਵਧੀਆ ਵਧੀਆ ਹੋਰ ਕੀ ਕਰਦੇ ਤੁਹਾਨੂੰ ਤੰਗ ਤੇ ਨੀ ਕਰਤਾ
ਨਹੀਂ ਨਹੀਂ
ਅੱਛਾ ਅੱਛਾ ਮੈਂ ਚਲੋ ਤੁਥਹਾਡੇ ਨਾਲ ਗੱਲ ਕਰੀਏ ਤੁਹਾਨੂੰ ਪਤਾ ਤੇ ਹੈ ਗਰਮੀ ਵੀ ਕਿੰਨੀ ਹੋਈ ਦੀ ਹੈ ਉੱਤੋਂ ਬੱਚੇ ਅੱਜ ਕੱਲ੍ਹ ਪਾਣੀ ਵੀ ਨੀ ਪੀਂਦੇ ਬੱਚਿਆਂ ਨੂੰ ਪਾਣੀ ਵੀ ਕਿੰਨਾ ਜ਼ਰੂਰੀ ਹੁੰਦਾ ਸਿਹਤ ਲਈ ਪਿਆਣਾ
ਹਾਂਜੀ ਹਾਂਜੀ ਪਾਣੀ ਤਾਂ ਪੀਣਾ ਬਹੁਤ ਜਰੂਰੀ ਹੁੰਦਾ ਗਰਮੀਆਂ ਤਾਂ ਖ਼ਾਸ ਕਰਕੇ
ਹਾਂਜੀ ਹਾਂਜੀ ਉਹ ਵੀ ਜ਼ਰੂਰੀ ਨੇ ਨਾਲੇ ਬੱਚੇ ਪਾਣੀ ਪੀਂਦੇ ਨੀ ਹੈਗੇ ਭੱਜਦੇ ਨੇ ਉਹ ਪਾਣੀ ਤੋਂ ਦੇਖੋ ਸਾਨ ਤਾਂ ਜ਼ਰੂਰੀ ਰਹਿੰਦਾ ਹੈ ਗਰਮੀਆਂ ਦੇ ਵਿੱਚ ਪਾਣੀ ਪਿਆਉਣਾ ਉਹਨਾਂ ਨੂੰ ਮਤਲਬ ਠੀਕ ਰੱਖਣਾ ਸਾਰਾ ਹੈਾ ਡੀਹਾਈਡ ਰੇਟ ਵੀ ਉਹਨਾ ਦਾ ਪੂਰਾ ਰੱਖਣਾ ਬੈਲੈਂਸ ਬਣਾ ਕੇ ਗਰਮੀ ਦੇ ਵਿੱਚ ਰੱਖਣਾ ਤਾਂ ਬਹੁਤ ਜ਼ਰੂਰੀ ਰਹਿੰਦਾ ਹੈ ਬੱਚੇ ਕੀ ਆਪ ਦਾ ਵੀ ਆਪ ਤੇ ਵੀ ਬਹੁਤ ਜ਼ਿਆਦਾ ਧਿਆਨ ਰਹਿੰਦਾ ਹੈ ਸਾਨੂੰ ਕਰਨ ਲਈ ਕਿ ਸਾਡਾ ਵੀ ਕਿਤੇ ਸਿਸਟਮ ਖ਼ਰਾਬ ਨਾ ਹੋ ਜਾੇ ਪਾਣੀ ਨਾ ਹੈਵੇਂ ਘੱਟ ਹੋਜੇ
ਹਾਂਜੀ ਹਾਂਜੀ ਪਾਣੀ ਮਤਲਬ ਪੀਣਾ ਚਾਹੀਦਾ ਸਵਨ ਪਰਸੈਂਟ ਸਾਡਾ ਸਰੀਰ ਬਣਿਆ ਹੁੰਦਾ ਪਾਣੀ ਨਾਲ
ਬਿਲਕੁਲ ਬਿਲਕੁਲ ਹਾਂਜੀ ਤੁਸੀਂ ਕੀ ਦਿੰਦੇ ਹੋ ਬੱਚਿਆਂ ਨੂੰ ਮਤਲਬ ਪਾਣੀ ਜੂਸ ਵਗੈਰਾ ਬਣਾ ਕੇ ਦੇ
ਮੈਂ ਬੱਚਿਆਂ ਨੂੰ ਨਿੰਬੂ ਪਾਣੀ ਵਗੈਰਾ ਦਿੰਦੀ ਹਾਂ ਜਿਵੇਂ ਲੱਸੀ ਵੀ ਦਿੰਦੀ ਹਾਂ ਜੂਸ ਵੀ ਦੇ ਦਿੰਦੀ ਹਾਂ ਜਿਆਦਾ ਮੈਂ ਨਿੰਬੂ ਪਾਣੀ ਬਣਾ ਕੇ ਦਿੰਦੀ ਆ ਉਹ ਜੋ ਅੱਜ ਕੱਲ ਮਤਲਬ ਜਿਵੇਂ ਗਰਮੀ ਚ ਅਸੀਂ ਗੋਦ ਤੀਰਾ ਵਗੈਰਾ ਪਾਉਂਦੇ ਹਾਂ ਵਿੱਚ ਉਹ ਪਾ ਥੋੜਾ ਰੋਜ਼ ਜ਼ਾ ਵਗੈਰਾ ਪਾ ਕੇ ਥੋੜ੍ਹਾ ਉਹ ਟੇਸਟੀ ਬਣ ਜਾਂਦਾ ਹੈ ਉਹ ਦਿੰਦੀ ਆ ਮੈਂ ਬੱਚਿਆਂ ਨੂੰ ਹਾਂਜੀ ਵੈਸੇ ਪਾਣੀ ਤਾਂ ਮੇਰੇ ਬੱਚੇ ਪੀਂਦੇ ਰਹਿੰਦੇ ਆਪਣੇ ਆਪ ਹੀ ਮਤਲਬ ਹਰ ਟਾਈਮ ਪਾਣੀ ਰੋੜਦੇ ਹੀ ਰਹਿੰਦੇ ਨੇ ਪੀਂਦੇ ਵੀ ਨੇ ਨਾ ਰੋੜਦੇ ਵੀ ਨੇ ਕੈਂਪ ਵਿੱਚ ਅਸੀਂ ਬਰਫ਼ ਪਾ ਦੇਦੇ ਹ ਹਨਾ ਤੇ ਬਸ ਲੱਗੇ ਰਹਿੰਦੇ ਨੇ ਅਸੀਂ ਉਹਨਾ ਨੂੰ ਕਿਹਾ ਵ ਉੱਥੋਂ ਕੱਪ ਚੁੱਕੋ ਹਾਂਜੀ
ਹਾਂਜੀ ਨਹੀਂ ਉਹ ਤਾਂ ਗੱਲ ਤੁਹਾਡੀ ਸਹੀ ਹੈਗੀ ਹੈ ਬਟ ਸਾਨੂੰ ਦੇਖੋ ਧਿਆਨ ਵੀ ਰੱਖਣਾ ਚਾਹੀਦਾ ਬੱਚਿਆਂ ਨੂੰ ਪਾਣੀ ਪਿਆਉਣ ਲਈ ਹਨਾ ਕੁਛ ਕਰਨ ਤੇ ਹੁਣ ਜਿਵੇਂ ਮੈਂ ਕੁਛ ਬਣਾ ਕੇ ਦੇ ਦਿੱਤਾ ਤੁਹਾਨੂੰ ਪਤਾ ਅੱਜ ਕੱਲ ਮਤਲਬ ਮੈਂ ਨਾ ਲੱਸੀ ਵਗੈਰਾ ਵੀ ਤੁਹਾਨੂੰ ਪਤਾ ਹੈ ਹਨਾ ਹੁੰਦੀ ਆ ਬਟ ਮੈਂ ਲੱਸੀ ਬਾਹਰ ਦੀ ਘੱਟ ਕੱਟ ਦਿੰਦੀ ਹਾਂ ਘਰੇ ਹੀ ਬਣਾ ਕੇ ਦਿੰਦੇਾਂ ਜਿਵੇਂ ਦੁੱਧ ਚ ਅ ਸੋਰੀ ਮ ਹਾਂ ਘਰ ਦੀ ਰਹਿੰਦੀ ਦੇਖੋ ਦੁੱਧ ਵੀ ਤੁਸੀਂ ਘਰੇ ਰੱਖਿਆ ਦਹੀਂ ਵੀ ਤੁਸੀਂ ਜਮਾ ਲਿਆ ਉਹਦਾ ਹੀ ਕੱਢੋ ਉਹਨੂੰ ਰੜਕੋ ਵਿੱਚ ਆਪਣੇ ਟੇਸਟ ਨਾਲ ਪਾਾਲੋ ਨਮਕ ਪਾਣਾ ਨਮਕ ਵਾਲੀ ਬਣਾਉਣੀ ਨਮਕ ਕਲੀ ਬਣਾਓ ਮਿੱਠੀ ਬਣਾਣੀ ਮਿੱਠੀ ਬਣਾਓ ਇਏਦਾਂ ਕੀ ਰਹਿੰਦਾ ਆ ਦੇਖੋ ਬੈਲਂਸ ਰਹਿੰਦਾ ਆ ਹਰ ਇੱਕ ਚੀਜ਼ ਦਾ ਜਿਵੇਂ ਸਾਨੂੰ ਕਿੰਨੀ ਜ਼ਰੂਰੀ ਹੁੰਦੀ ਹੈ ਨਾ ਜਿਵੇਂ ਡਾ ਡਾਕਟਰ ਵਗੈਰਾ ਕੋਈ ਵੀ ਜਾਂਦੇ ਹਾਂ ਸਾਨੂੰ ਕਹਿੰਦੇ ਨੇ ਨਹੀਂ ਬਈ ਤੁਸੀਂ ਪਾਣੀ ਤੁਹਾਡੇ ਸਰੀਰ 'ਚ ਘੱਟ ਗਿਆ ਚਲੋ ਬਿਮਾਰ ਤੁਸੀਂ ਰੋਟੀ ਨਹੀਂੀ ਖਾ ਰਹੇ ਤੁਸੀਂ ਬਿਮਾਰ ਦੇਖੋ ਜਿਵੇਂ ਸਾਡੇ ਸਰੀਰ ਦੇ ਵਿੱਚ ਚ ਰੋਟੀ ਜ਼ਰੂਰੀ ਹੈ ਨਾ ਏਦਾਂ
ਉਵੇਂ ਪਾਣੀ ਵੀਰਤ ਹਾਂਜੀ ਹਾਂਜੀ ਸਾਰੀ ਮਤਲਬ ਦੋਨੋ ਚੀਜ਼ਾਂ ਨੂੰ ਮਤਲਬ ਬਰਾਬਰ ਲੈ ਕੇ ਇਹ ਚੱਲਣਾ ਪੈਂਦਾ
ਬਿਲਕੁਲ ਬਿਲਕੁਲ ਦੋਨਾਂ ਨੂੰ ਬੈਲੈਂਸ ਕਰਕੇ ਚੱਲਣਾ ਪੈਂਦਾ ਆ ਕਿ ਕੋਈ ਵੀ ਤੁਹਾਡੀ ਮਾੜੀ ਜੀ ਵਿੱਚ ਚੀਜ਼ ਉੱਪਰ ਥੱਲੇ ਹੋਈ ਨੀ ਤੇ ਤੁਸੀਂ ਬੁਰੀ ਹਾਲ ਹੈ ਤੁਹਾਡੀ ਮੈਂ ਤਾਂ ਤਾਂ ਹੀ ਏਦਾਂ ਕਰਦੀ ਹਾਂ ਜੀ ਜਿਵੇਂ ਕੁਛ ਬਣਾ ਕੇ ਦੇਤਾ ਤੁਹਾਨੂੰ ਪਤਾ ਉਹ ਜੂਸ ਵਗੈਰਾ ਬਣਾ ਤੇ ਕਰੇ ਮੈਂ ਨਾ ਫਰੂਟ ਮਤਲਬ ਜੂਸ ਵੀ ਮੈਂ ਬਾਹਰ ਦਾ ਕੱਟ ਦਿੰਦੀ ਹ ਘਰੇ ਮਿਕਸੀ ਹੈਗੀ ਆ ਦੇਖੋ ਫਰੈਸ਼ ਤੁਸੀਂ ਫਰੂਟਸ ਲੈ ਕੇ ਆਓ ਤੁਸੀਂ ਉਹਨੂੰ ਆਪੇ ਕੱਢੋ ਹਨਾ ਬਈ ਹਾਂਜੀ ਹਾਂਜੀ ਆਪ ਬਣਾਓ ਕਿ ਦੋ ਸਭ ਪਤਾ ਹੈ ਕੁਆਂਟਿਟੀ ਕਿਵੇਂ ਪਾਣਾ ਕਿੱਦਾਂ ਕਰਨਾ ਕੀ ਪਾਉਣਾ ਕੀ ਨਹੀਂੀ ਪਾਉਣਾ ਆਪ ਪੀਓ ਬੱਚਿਆਂ ਨੂੰ ਪਿਆਓ ਬੱਚਿਆਂ ਲਈ ਬਣਾਉਣਾ ਫਿਰ ਬੱਚਿਆਂਸ ਗਲਾਸ ਦੀ ਕੁਆਂਟਿਟੀ ਬਣਾਓ ਹਨਾ ਇਹ ਵੀ ਚੀਜ਼ਾਂ ਦਾ ਫ਼ਰਕ ਪੈਂਦਾ ਆ ਹਾਂਜੀ ਅੱਜ ਕੱਲ੍ਹ ਦੇ ਨਾਲ ਬਥੇਰੀਆਂ ਚੀਜ਼ਾਂ ਆ ਚੁਕੀਆਂ ਹੋਈਆਂ ਨੇ ਬਜ਼ਾਰ ਵੀ ਇਨਾ ਕੁਛ ਅਲੱਗ ਅਲੱਗ ਕੰਪਨੀ ਦੀਆਂ ਉਹ
ਮਸ਼ੀਨਸ ਨੇ ਉਹ ਜੂਸ ਬਣਾ ਹਾਂਜੀ ਹਾਂਜੀ ਉ ਤਾਂ ਬਹੁਤ ਗੰਦੀਆਂ ਹੁੰਦੀਆਂ ਨੇ ਉਹਦੇ ਚੋਂ ਤਾਂ ਅੱਜ ਕੱਲ ਦਿਖਾ ਰਹੇ ਨੇ ਵੀਡੀਓ ਮਤਲਬ ਕਿ ਇੱਕ ਫਰੂਟ ਟੀ ਦਿਖਾਈ ਜਿਵੇਂ ਅਸੀ ਮਾਜਾ ਪੀਨਦੇ ਹ ਜਿਹੜੀ ਮਤਲਬ ਇੱਕ ਉਹ ਹੁੰਦੀ ਹੈ ਫਰੂਟੀ ਦਸ ਰੁਪਏ ਵਾਲੀ ਜੋ ਬੱਚੇ ਲੈ ਤੇ ਉਹਦੇ ਵਿੱਚ ਮਤਲਬ ਬਲੈਕ ਮਤਲਬ ਬਰਾਊਨ ਕਲਰ ਦੀ ਬਲੈ ਮਤਲਬ ਬਰਾਊਨ ਕਲਰ ਦਾ ਸੀ ਉਹ ਅੰਦਰੋਂ ਜੋ ਲਿਕੁਡ ਸੀ ਨਾ ਸਾਰਾ ਬਰਾਊਨ ਕਲਰ ਦਾ ਮੈਂ ਤਾਂ ਅੱਜ ਮੈਂ ਗਈ ਸੀ ਹਾਂਜੀ ਹੋ ਸਕਦਾ ਮੈਂ ਅੱਜ ਗਈ ਸੀ ਸ਼ੋਪ ਬੱਚਿਆਂ ਕੁੱਛ ਲੈਣ ਮੈਂ ਨਾ ਆਪਣਾ ਮਨ ਕੀਤਾ ਵੀ ਮੈਂ ਲਵਾਂ ਫਿਰ ਮੈਂ ਮੇਰੇ ਨਾ ਦਿਮਾਗ ਚ ਉਹ ਵੀਡੀਓ ਯਾਦ ਆ ਗ ਮੈਂ
ਓਕੇ ਓਕੇ ਸਹੀ ਗੱਲ ਹੈਾਰ ਵਧੀਆ ਦੇਖੋ ਮੈਂ ਵੀ ਇੱਕ ਵਾਰੀ ਕੀ ਕੀਤਾ ਏਦਾਂ ਹੀ ਨਾ ਉਹ ਰੀਅਲ ਜੂਸ ਨਹੀਂੀ ਹੁੰਦੇ ਮੈਂ ਉਹ ਲੈ ਈ ਮੈਂ ਕਿਹਾ ਚਲੋ ਨਾ ਬੱਚੇ ਮੰਗਦੇ ਪਏ ਨੇ ਚਲੋ ਕਦੀ ਕਦੀ ਬੱਚਿਆਂ ਨੂੰ ਬਾਹਰ ਦੀ ਚੀਜ਼ ਖਵਾ ਦੇਣੀ ਚਾਹੀਦੀ ਬਟ ਘੱਟ ਅਵੋਇਡ ਕਰਦੀ ਆ ਤੇ ਮੈਂ ਕੀ ਕੀਤਾ ਮੈਂ ਲੈ ਕੇ ਆਈ ਤੇ ਮੈਂ ਗਿਲਾਸ ਚ ਨਾ ਪਾਉਣ ਲੱਗੀ ਤੁਹਾਨੂੰ ਪਤਾ ਹੈ ਜੋ ਪਹਿਲੇ ਆਉਂਦੀ ਸੀ ਨਾ ਮਤਲਬ ਬਹੁਤ ਚਿਰ ਪਹਿਲਾਂ ਜੂਸ ਵਗੈਰਾ ਆਉਂਦੇ ਸੀ। ਕੁਛ ਵੀ ਆਉਂਦੇ ਸੀ ਉਂਝ। ਸਭ ਚੀਜ਼ਾਂ ਦਾ ਕੀ ਹੁੰਦਾ ਸੀ ਉਹ ਚੀਜ਼ਾਂ ਨਾ ਥਿੱਕ ਹੁੰਦੀਆਂ ਸੀ। ਥੋੜ੍ਹੀ ਗਾੜੀਆ ਹੁੰਦੀਆਂ ਸੀ ਤੇ ਬਟ। ਅੱਜ ਦੇ ਟਾਈਮ ਦੇ। ਵਿੱਚ ਤੁਸੀਂ ਹਰ ਇੱਕ ਚੀਜ਼ ਦੇਖ ਲਓ ਮਿਲਾਵਟੀ ਆ ਪਾਣੀ ਹੈ ਸਾਰਾ ਕੁਛ ਤੇ ਮੈਂ ਲੈ ਕੇ ਆਈ ਮੈਂ ਕਿਹਾ ਚੱਲ ਮੈਂ ਵਿੱਚ ਗਿਲਾਸਾਂ ਚ ਪਾਉਦੀ ਹਾਂ ਤੁਸੀਂ ਮੰਨੋਗੇ ਜੂਠ ਮੈਂ ਜਿਵੇਂ ਗਿਲਾਸਾਂ ਦੇ ਵਿੱਚ ਪਾਇਆ ਏਦਾਂ ਹੋਇਆ ਜਿਵੇਂ ਤੇਲ ਨੀ ਹੁੰਦਾ। ਤੇਲ ਓਦੇ ਵਰਗਾ ਸੀ ਬੂ। ਹਾਂ ਮੈਂ ਤੇ ਉਸ ਤੋਂ ਬਾਅਦ ਕਸਮ ਪਾ ਲਈ ਮੈਂ ਕਿਹਾ ਹੁਣ ਨੀ ਮੈਂ ਬੱਚਿਆਂ ਨੂੰ ਦਿੰਦੀ ਕੁਛ ਵੀ।
ਨਹੀਂ ਨਹੀਂ ਇਹ ਵੀ ਹੁੰਂਦਾ ਬਸ ਨਾਮ ਹੈ ਰੀਅਲ ਰੀਅਲ ਬਸ ਹੈ
ਬਿਲਕੁਲ ਬਿਲਕੁਲ।
ਲਾਵਟੀ। ਘਰ ਜਦੋਂ ਆਪ ਅਸੀਂ ਬਣਾਉਦੇ ਹਾਂ। ਆਪਣੇ ਹੱਥਾਂ ਨਾਲ।
ਹਾਂਜੀ ਹਾਂਜੀ ਹਾਂਜੀ। ਉਹ ਤਾਂ ਸਹੀ ਗੱਲ ਹੈ ਉਹ ਤਾਂ ਉਹ ਹੀ ਪਿਓਰ ਹੁੰਦੀ ਹੈ ਦੇਖੋ ਇੱਕ ਮੈਂ। ਤੈਨੂੰ ਕਿਹਾ ਜਿਵੇਂ ਤੁਸੀਂ ਜੂਸ। ਦੀ ਕਲਿਕ ਕਰੇ ਤੁਸੀਂ ਮਸ਼ੀਨ ਲੈਣ ਦੀ ਤੁਹਾਡੇ ਹਿਸਾਬ ਦੇ ਨਾਲ ਜੂਸ ਨਿਕਲਣੇ ਆ। ਉਹ ਜੂਸ ਹੋਣੇ ਆ ਉਹ ਵੀ। ਚੀਜ਼ ਦਾ ਤਾਂ ਫ਼ਰਕ ਪੈਂਦਾ ਹੈ।
ਹਾਂਜੀ। ਤੇ ਨਾ ਕਿ ਬਸ ਥੋੜੀ ਮਿਹਨਤ ਕਰ ਲਓ ਸਾਫ਼ ਸੁਥਰੀ ਚੀਜ਼ ਪੀਓ ਆਪਣੇ ਬੱਚੇ। ਬੱਚਿਆਂ ਨੂੰ ਵੀ ਤਾਂ ਹੀ ਬੱਚੇ ਸਹੀ ਰਹਿਣਗੇ ਨਹੀਂ ਤਾਂ ਅੱਜ। ਅੱਜ ਕੱਲ ਦੇ ਬੱਚੇ ਬਾਹਰ ਦਾ ਸਮਾਨ ਖਾ। ਖਾ ਕੇ ਮਤਲਬ ਬਿਮਾਰ ਰਹਿੰਦੇ ਨੇ।
ਹਾਂਜੀ ਹਾਂਜੀ। ਇਹੀ ਤਾਂ ਗੱਲ ਹੁੰਦੀ ਹੈ ਨਹੀਂ ਮੈਂ। ਉਸ ਤੋਂ ਬਾਅਦ ਮੈਂ ਕਿਹਾ ਯਾਰ ਹੁਣ ਤੇ ਨੀ ਮੈਂ ਚੀਜ਼ਾਂ ਖੁਵਾਉਂਦੀ ਬੱਚਿਆਂ ਨੂੰ ਏਦਾਂ ਹੀ ਰੱਖਾਂਗੀ ਹੁਣ ਤਾਂ ਬਾਹਰ ਦਾ ਜਿਵੇਂ ਖਵਾਵਾਂਗੀ। ਕੀ ਇਹ ਨਾ ਹੋਏ ਹੋਰ ਜ਼ਿਆਦਾ ਕਿੱਥੇ ਪੁੱਠਾ ਕੰਮ ਪੈ ਜਾਵੇ। ਨਾਲੇ ਨਾ ਘਰਦੇ ਵੀ ਅਲੋਹ ਨੀ ਕਰਦੇ। ਅਤੇ ਬਾਹਰ ਦੀ ਚੀਜ਼ਾਂ ਦੇਣ ਲਈ ਉਸ ਤੋਂ ਬਾਅਦ ਵੈਸੇ ਹੀ ਜੂਸ ਦੇ ਵਿੱਚ ਜਦੋਂ ਇੰਨਾ ਮਤਲਬ ਪਤਲਾ ਪਤਲਾ ਜਿਹਾ ਜਿਵੇਂ। ਤੇਲ ਵਰਗਾ ਉਹੋ ਜਿਹੇ ਨਿਕਲੇ ਕਿਉਂਕਿ ਦੇਖੋ ਉਹੀ ਬੋਟਲਸ ਹੁੰਦੀਆਂ ਨੇ ਉਹਦੇ ਵਿੱਚ ਹੀ ਹੈ ਹੋਰ ਜ਼ਿਆਦਾ ਪਾ ਦਿੰਦੇ ਨੇ। ਦੇਖੋ। ਕੱਤੇ ਵਗੈਰਾ ਤੇ ਇਹਨਾਂ ਨੇ ਯੂਜ। ਕਰ ਲੈਂਦੇ ਹੋਣੇ ਆ। ਹਨਾ ਜਿਹੜੀ ਜਿਵੇਂ ਨੀਚੇ ਥੋੜੀ ਜਿਹੀ ਰਹਿ ਜਾਂਦੀ ਹੈ ਜੰਮ ਜਾਂਦੀ ਹੈ ਉਹਦੇ ਵਿੱਚ ਇਹਨਾਂ ਨੇ ਹੋਰ ਪਾ ਦੇਣਾ ਉਹ ਹੋਰ ਪਾ ਪਾ ਕੇ ਤੇ ਚੀਜ਼ਾਂ ਨੇ ਖ਼ਰਾਬ ਹੋਣੀਆਂ ਨੇ ਪਰ ਦੇਖੋ ਬੱਚਿਆਂ ਨੂੰ ਕੌਣ ਸਮਝਾਏ ਬੱਚਿਆਂ ਨੂੰ ਸਮਝਾ ਸਕਦੇ ਹੋ ਤੁਸੀਂ। ਉਹਨਾਂ ਨੇ। ਲੜਨਾ।
ਹਾਂ ਆਂਦੀ ਹੈ ਕਿ ਘਰ ਦੀ ਚੀਜ਼ ਦੀ ਤਾਂ ਹੋ ਸਕਦਾ ਹੈ ਅਗਰ ਅਸੀਂ। ਜਿਵੇਂ ਹੁਣ ਅਸੀਂ ਰੇਹੜੀ ਵਾਲਾ ਜੂਸ, ਜਿਵੇ ਅਸੀਂ ਆਪਣੇ ਅੱਖੀ ਮਤਲਬ ਆਪਣੇ ਅੱਖਾਂ ਦੇ ਸਾਮਣੇ ਬਣਵਾਉਂਦੇ ਹਾਂ, ਉਹ ਉਹ ਵੀ ਸਹੀ ਹੁੰਦਾ ਜੇ। ਜੋ ਅਸੀਂ ਆਪਣੀ ਅੱਖਾਂ ਦੇ ਸਾਮਣੇ ਬਣਵਾਉਂਦੇ ਹਾਂ। ਉਹ ਵਾਲੇ ਹੁੰਦੇ, ਬੋਕਸ ਵਾਲੇ ਹੁੰਦੇ, ਜਿਵੇਂ ਰੀਅਲ ਤੁਸੀਂ ਕਹਿ ਰਹੇ ਹੋ। ਇਹ ਵਾਲੇ ਤਾਂ, ਇਹਦੇ ਅਸੀਂ ਗਰੰਟੀ ਨਹੀਂ ਲੈਂਦੇ ਕਿ ਸਹੀ ਹੈ, ਅੰਦਰੋਂ ਕਿਵੇਂ ਦਾ ਕਿਵੇਂ ਬਣਾਦੇ ਨੇ, ਕਲਰ ਵਗੈਰਾ ਪਾਉਂਦੇ ਨੇ, ਕਿੰਨਾ ਮਿੱਠਾ ਹੁੰਦਾ ਉਹਦੇ ਵਿੱਚ
ਹਾਂਜੀ, ਉਹੀ ਨਾ। ਨਾਲੇ ਦੇਖੋ, ਅੱਜ-ਕੱਲ ਜ਼ਿਆਦਾ ਮਤਲਬ ਅੱਜ ਕੱਲ ਤਾਂ ਮੈਕਸੀਮਮ ਸਾਰੇ ਲੋਕ ਹੀ ਨਾ ਮਿੱਠਾ ਘੱਟ ਹੀ ਖਾਣ ਲੱਗ ਗਏ ਨੇ। ਹਨਾ, ਹੁਣ ਜਿਵੇਂ ਜੂਸ-ਜੂਸ ਵਗੈਰਾ ਵੀ ਆਉਂਦੇ ਨੇ, ਇਹਦੇ ਵਿੱਚ ਵੀ ਕਿੰਨਾ ਜ਼ਿਆਦਾ ਘੱਟ ਮਿੱਠਾ ਹੁੰਂਦਾ, ਚਲੋ ਠੀਕ। ਗੱਲ ਆ, ਬੱਚਿਆਂ ਲਈ ਵੀ ਥੋੜ੍ਹਾ ਠੀਕ ਰਿੰਦਾ ਥੋੜਾ। ਜ਼ਿਆਦਾ ਨੀ ਹੁੰਦਾ ਬੱਚਿਆਂ ਲਈ ਵੀ, ਬੱਚੇ ਵੀ ਥੋੜੇ ਸਟਾਰਟਿੰਗ ਤੋਂ ਥੋੜਾ ਘੱਟ ਘੱਟ ਕਰਨਗੇ। ਤੇ ਕਰ, ਉਹ ਕਰ ਲੈਣਗੇ। ਵਧੀਆ ਰਹਿੰਦਾ ਆ। ਹਾਂ, ਤੁਵਾਨੁ ਨਾਲੇ ਤੁਹਾਨੂੰ ਪਤਾ ਹੋਣਾ, ਅੱਜ ਕੱਲ ਉਹ ਵੀ ਕਿੰਨੇ ਚੱਲੇ ਦੇ ਨੇ, ਉਹ ਰੱਸਨੇ ਵਾਲੇ ਨੀ। ਹੁੰਦੇ। ਬੱਚਿਆਂ ਲਈ ਕਿੰਨੇ ਕਿੰਨੇ ਅਲੱਗ-ਅਲੱਗ ਹਾਂ? ਕਿੰਨੇ ਕਿੰਨੇ ਅਲੱਗ-ਅਲੱਗ ਫਲੇਵਰ ਦੇ ਰਸਣੇ ਹੁੰਦੇ ਨੇ? ਓਰੇਂਜ ਲੈਲੋ, ਤੁਸੀਂ ਲੀਚੀ
ਬਚਪਨ ਵਿਚ।
ਹਾਂਜੀ, ਹਾਂਜੀ।
ਅੱਸੀਂ ਵੀ ਹਾਂਜੀ, ਪਰ ਪਹਿਲੇ। ਕਾਫੀ ਫਰਕ ਸੀ ਏਨੂੰ, ਹੁਣ। ਤਾਂ ਮਤਲਬ, ਬਹੁਤ ਜ਼ਿਆਦਾ ਚੇਂਜ ਹੋ ਗਿਆ ਹਨਾ
ਬਿਲਕੁਲ, ਮਤਲਬ ਮੈਂ ਤੁਹਾਨੂੰ ਉਹੀ ਤੇ ਚੀਜ਼ ਕਹੀਏ। ਜਦੋਂ ਮਤਲਬ ਸਾਡਾ ਟਾਈਮ ਸੀ ਉਦੋਂ ਚੀਜ਼ਾਂ ਪਿਓਰ ਆਂਦੀਆਂ ਜੀ। ਮਤਲਬ, ਹਰ ਇੱਕ ਚੀਜ਼ ਜੂਸ ਹੋ। ਗਿਆ। ਜਾਂ, ਕੁੱਝ ਹੋਰ ਚੀਜ਼ਾਂ ਤੇ ਹੁਣ ਦੇਖੋ। ਤੁਸੀਂ ਹੁਣ ਤਾਂ ਉਹ ਚੀਜ਼ਾਂ। ਇਨੀ
ਹਾਂਜੀ, ਹਾਂਜੀ।
ਹੁਣ, ਸਾਰੀ ਚੀਜ਼ ਤੇ ਮਿਲਾਵਟ ਏ। ਪਾਣੀ, ਪਾਣੀ ਵਾਲੀ ਚੀਜ਼ਾਂ। ਨੇ, ਜੂਸ ਲੈ ਲੋ। ਤੁਸੀਂ ਕੋਈ ਹੋਰ। ਚੀਜ਼ ਵੀ ਲੈਲੋ ਅੱਜ ਕੱਲ੍ਹ ਸਭ ਚ ਮਿਲਾਵਟ ਉਹ ਤੁਸੀਂ ਮਤਲਬ ਬਾਹਰ ਦਾ ਕੋਈ ਗਰੋਸਰੀ ਵਗੈਰਾ ਸਮਾਨ ਵੀ ਦੇਖਲੋ ਜਿਵੇਂ ਦੁੱਧ ਲੈ ਕੇ ਆਉਂਦੇ ਹਾਂ ਇਹਨਾਂ ਵਿੱਚ ਵੀ ਪਾਣੀ ਹੁੰਦਾ ਆ
ਹਾਂਜੀ ਹਾਂਜੀ
ਪਿਓਰ ਕਿੱਥੋਂ ਰਿਹਾ ਤਾਂ ਹੀ ਇਸ ਕਰਕੇ ਨਾ ਮਤਲਬ ਘਰੇ ਹੀ ਤੁਸੀਂ ਮਤਲਬ ਦੁੱਧ ਨੂੰ ਜਮਾ ਕੇ ਨਾ ਜਿਹੜੇ ਦਹੀਂ ਬਣ ਜਾਂਦੀ ਉਹਦੇ ਨਾਲ ਤੁਸੀਂ ਲੱਸੀ ਵਗੈਰਾ ਬਣਾ ਲਿਆ ਕਰ ਉਹ ਸਭ ਤੋਂ ਵਧੀਆ ਰਹਿੰਦੀ ਹੈ ਘਰੇ ਘਰ ਲੱਸੀ ਬਣੇਗੀ ਉਹਦੇ ਨਾਲ ਥੋੜ੍ਹਾ ਟੇਸਟ ਵੀ ਅੱਛਾ ਹਦਾ ਆ ਨਾਲੇ ਫਰੈਸ਼ ਟੇਸਟ ਹੁੰਦਾ ਆ ਘਰ ਦਾ ਹੁੰਦਾ ਆ ਉਹਦਾ ਮਜ਼ਾ ਵੀ ਆਉਂਦਾ ਹਾਂਜੀ ਹਾਂਜੀ ਤੁਸੀਂ ਭਾਵੇਂ ਉਹਦੇ ਵਿੱਚ ਮਿੱਟੀ ਮਠੀ ਬਣਾਓ ਮਿੱਠੀ ਬਣਾਓ ਨਮਕ ਵਾਲੀ ਬਣਾਉਣੀ ਨਮਕ ਵਾਲੀ ਬਣਾਓ ਉਹ ਸਾਡੀ ਮਰਜ਼ੀ ਹੈਗੀ ਹੈ
ਜਿਵੇਂ ਦੀ ਪੀਣੀ ਵੇੈਂ ਬਣਾ ਲੋੋ
ਬਸ ਬਸ ਸਹੀ ਗੱਲ ਆ ਜਿਵੇਂ ਦੀ ਪੀਣੀ ਉਹਵੇ ਦੀ ਬਣਾ ਲੋੋ ਜਿੱਦਾਂ ਕਰਨਾ ਉਓਦਾਂ ਕਰੋ ਬਸ ਆਈ ਫ਼ਰਕ ਰਹਿੰਦਾ ਹੈ ਸਾਡਾ ਬਾਹਰ ਦੀ ਚੀਜ਼ਾਂ ਨਾਲ ਤੇ ਘਰ ਦੀ ਚੀਜ਼ਾਂ ਨਾਲ ਦੇਖੋ ਬੱਚੇ ਵੀ ਸਾਡੇ ਸਾਨੂੰ ਪਤਾ ਸੀ ਬੱਚਿਆਂ ਨੂੰ ਖੁਵਾ ਸਕਦੇ ਹਾਂ ਜਿਵੇਂ ਬੱਚੇ ਖੇਲਣ ਜਾ ਰਹੇ ਨੇ ਹਨਾ ਅਸੀਂ ਫਟਾਫਟ ਕੀ ਕਰਾਂਗੇ ਫਟਾਫਟ ਬੋਟਲ ਤੇ ਪਾਣੀ ਪਾਇਆ ਰਸਨਾ ਪਾਇਆ ਮਿਕਸ ਕੀਤਾ ਦੇਤਾ ਤੇੋ ਬੱਚੇ ਨੇ ਉਹਦੇ ਨਾਲ ਪੀ ਵੀ ਲੈਣਾ ਕਿਉਂ ਕਿਉਂਕਿ ਉਹਨੇ ਦੇਖਣਾ ਕਿ ਹਾਂ ਕਲਰ ਵਾਲੀ ਚੀਜ਼ ਹੈ ਉਹ ਮੈਂ ਪੀ ਲਾਂਗਾ ਉਝ ਤੁਸੀਂ ਦੋ ਉਹਨਾਂ ਨੇ ਪੀਣੀ ਨਾ ਨਹੀਂ ਹੈਗਾ ਨਿੰਬੂ ਪਾਣੀ ਦੋ ਰਸਨਾ ਦੋ
ਪਾਣੀ ਬਣਾ ਕੇ ਹਾਂਜੀ ਹਾਂਜੀ
ਦੋ ਰੂਹ ਅਬਜਾ ਦੋ ਬਣਾ ਕੇ ਗੋਂਦ ਕਤੀਰਾ ਦੋ ਉਹ ਸਭ ਚੀਜ਼ਾਂ ਵਧੀਆ ਰਹਿੰਦੀਆਂ ਨੇ ਨਾਲੇ ਬੱਚੇ ਵੀ ਪੀ ਲੈਂਦੇ ਨੇ ਚਲੋ ਸਾਨੂੰ ਵੀ ਵਧੀਆ ਰਹਿੰਦਾ ਹੈ ਕਿ ਹਾਂ ਬਈ ਚਲੋ ਬੱਚਿਆਂ ਨੇ ਪੀਤਾ ਤੇ ਹੈਗਾ ਕੁਛ ਇੰਨਾ ਹੀ ਬਹੁਤ ਏ।
ਹਾਂਜੀ ਹਾਂਜੀ।
ਹਾਂਜੀ ਹਾਂਜੀ ਚਲੋ ਕੋਈ ਨੀ ਮੈਂ ਅਗਰ ਕੋਈ ਨਵੀਂ ਚੀਜ਼ ਟਰਾਈ ਕਰਾਂਗੀ ਨਾ ਕੋਈ ਡਰਿੰਕ ਵਗੈਰਾ ਸੋਫਟ ਡਰਿੰਕ ਜਾਂ ਕੁਛ ਓਦਾਂ ਦੀ। ਤੇ ਮੈਂ ਤੁਹਾਨੂੰ ਔਦੀ ਰੈਸਪੀ ਜ਼ਰੂਰ ਦੱਸਾਂਗੀ ਤੁਸੀਂ ਵੀ ਬਣਾ ਕੇ ਦੇਖਿਓ ਇੱਕ ਵਾਰੀ। ਹਾਂਜੀ, ਠੀਕ ਹੈ ਠੀਕ ਹੈ ਓਕ
ਓਕੇ ਜੀ ਓਕੇ ਓਕੇ ਸਤ ਸ਼੍ਰੀ ਕਾਲ